ਸਤਿ ਸ੍ਰੀ ਅਕਾਲ! ਭੈਣ ਜੀ।
ਸਤਿ ਸ੍ਰੀ ਅਕਾਲ, ਭੈਣ ਜੀ। ਕੀ, ਸੁਣਾਓ ਬੋਲੋ। ਠੀਕ ਆਂ, ਮੇਂ ਬੇਟਾ।
ਹਾਂ, ''ਮੈਂ ਵੀ ਵਧੀਆ।
ਹਾਂ। ਬੈਠਿਆਂ ਤੁਸੀਂ ਕੇ ਕਰਦੇ ਪਿਓ?
''ਮੈਂ ਕੁਛ ਨਹੀਂ ਬੇਠੀ ਹੋਈ ਸੀ, ਮੌਸਮ ਕਿਸ ਰਾ ਤੁਹਾਡ
ਠੀਕ ਏ ਈਤਨਾ ਬਰਤਸਾਤ ਓਂ ਨਿੰਗਾ ਈਦਰ
ਨਹੀਂ, ਇੱਥੇ ਤਾਂ ਬਾਰਿਸ਼, ਬਰਸਾਤ, ਮੀਂਹ ਪੇ ਰਿਹਾ।
ਮੀਂਹ, ਪੈਂਦਾ ਪਿਆ ਕੇ?
ਹਾਂ।
ਹੂੰ, ਹਾਂ ਹਾਂਕੇ ਇਧਰ ਤਾ ਕੁੱਛ ਵੀ ਨਹੀਂ ਏ।
ਸ ਗਰਮੀ ਵੀ, ਬੜੀ ਸੀਗੀ ਨਾ।
ਹੂੰ, ਇਧਰ ਵੀ ਹੈ, ਪਰ ਇਤਨੀ ਨਈ ਏ। ਰੋਟੀ ਹੋ ਗਈ?
ਬਸ, ਬਣ ਗਈਏ।
ਕੀ, ਬਣਾਇਆ? ਬਣ ਗਈ। ਕੀ, ਬਣਾਇਆ ਅੱਜ?
ਬਣਾਏ ਨੇ ਰਾਜਮਾ, ਚਾਵਲ।
ਅੱਛਾ। ਹੋਰ, ਖਾਲੀ ਤੇ, ਬੱਚੇ ਕੇ ਕਰਦੇ ਪਏਨ?
ਬੱਚੇ ਖੇਡ ਰਹੇ ਨੇ, ਚਵਾਕ ਬਾਹਰ ਨੇ ਮੇਰੇ, ਖੇਡ ਰਹੇ ਨੇ, ਮਸਤੀਆ ਕਰਦੇ ਨੇ। ਹਾਂਜੀ -ਹਾਂਜੀ ਠੀਕ ਨੇ।
ਹੋਰ?
ਉਸਨੇ ਬਸ ਬੈਠੇ ਹੋਏ ਸੀ।
ਅੱਛਾ।
ਤੁਸੀਂ ਕੀ?
ਕਿਧਰ ਕਿਧਰ ਜਾਣਾ ਨੀ ਫਿਰਨੇ ਵਾਸੇ?
ਹਾਂਜੀ।
ਫਿਰ ਨ ਉੱਥੇ ਕਿਧਰ ਜਾਣਾ ਨਹੀਂ ਜਾਣਾ?
ਨਹੀਂ ਬੱਚਨ ਦੀ ਲ ਸਕੂਲ ਚੱਲਦੀ ਪਈ ਹੈ ਨਾ।
ਅੱਛਾ।
ਹਾਂ ਬੱਚਿਆਂ ਦੀ ਬੱਚੇ ਛੋਟੇ ਨੇ ਬੱਚਿਆਂ ਦੀ ਲ ਛੁੱਟੀਆਂ ਪੈ ਜਾਣ ਚ ਜਾਏਗੀ ਕਿਧਰ ਤੋਂ ਵੀ ਘੁੰਮਣ। ਨਾ ਚੋਰੀ ਦਈਸ ਹਾਂ ਸੋਚਦੇ ਈਸ਼ਵਰ ਅੰਮ੍ਰਿਤਸਰ ਘੁੰਮਣੇ ਚ ਛੁੱਟੀਆਂ ਚ ਬੱਚਿਆਂ ਦੇ।
ਅੱਛਾ ਅੰਮ੍ਰਿਤਸਰ ਚ ਸੋ ਘੁੰਮਣੇ।
ਹਾਂ।
ਸੋਚਣੇ ਪਿਆ ਨਿਕਲੀ ਕਿੱਥੇ ਫਿਰਨੇ ਵਾਸਤੇ ਜਾਸੀ ਸਾਰੇ। ਦੇਖਣੇ ਹੁਣ ਕਿਥੇ ਜਾਣਾ ਹੁੰਦਾ।
ਘਰੇ ਨਾ ਬੱ ਬੱਚੇਆਂ ਦੀ ਛੁੱਟੀਆਂ ਪੈਵਣ ਤਾਂ ਕਿੱਥੇ ਘੁੰਮਣ ਜਾਈਏ।
ਪਾਇਆ ਨੇ।
ਹਾਂ, ਇੱਥੇ ਹੀ ਹੈ ਸ਼ਹਿਰ'ਚ ਪਾਇਆ ਹੋਏਆ।
ਅੱਛਾ ਕਿਹੜੀ ਸਕੂਲ ਚ?
ਹੋਰ ਕੀ ਕਰ ਰਹੇ ਸੀ ਤੁਸੀਂ?
ਕਿਹੜੇ ਚ ਪਾਇਆ? ਬੈਠਿਆ ਟੀ ਵੀ ਤੱਕਨ ਆ ਇਧਰ ਉਧਰ ਰਦੇ ਆ ਟਾਈਮ ਪਾਸ ਕਰਨ ਆ ਇਧਰ ਜਾ ਉਧਰ ਜਾ ਟਾਈਮ ਪਾਸ ਕਰਨਿਆ ਹੋਰ ਤੇ। ਟੀ ਵੀ ਤਾਂ ਫਿਰ ਟਾਈਮ ਪਾਸ ਕਿਸ ਤਰ੍ਹਾਂ ਕਰਨਾ ਕਾਰਜ। ਟੀ ਵੀ ਦੇਖੋ।
ਬਸ ਟੀਵੀ ਤਾਂ ਨ ਅੱਜ ਕੱਲ ਤਾਂ ਫੋਨ ਵੀ ਆ ਗਿਆ ਟੀਵੀ ਤੋਂ ਪਰ ਟੀਵੀ ਤਾਂ ਆਪਣੀ ਜਗ੍ਹਾ ਤੇ ਹੈ ਨਾ ਟੀਵੀ ਨਾਲ
ਹਾਂ ਮੋਬਾਈਲ ਮੋਬਾਇਲ ਚ ਇਤਨਾ ਨ ਦੇਖ ਖ ਮੈਂ ਤੁਹਾਨੂੰ ਪੁ ਨੀ ਮੋਬਾਈਲ ਦੇਖਣੀ ਆ ਜ਼ਿਆਦਾਤਰ ਟੀ ਵੀ ਦੇਖਣੀ। ਹੋਰ ਤੇ ਟੀਵੀ ਚ ਸੀਰੀਅਲ ਹੁੰਦੇ ਨੇ ਉਹ ਦੇਖ ਲਣ ਆ।
ਹਾਂ ਤੇ ਟੀਵ ਤੇ ਮਜ਼ਾ ਵੀ ਆਉਂਦਾ ਨਾ ਟੀ ਵੀ ਦੇਖਣ ਦਾ। ਹਾਂ ਵੱਡੀ ਸਕਰੀਨ ਦੇਖਣਾ ਚੁੰਦੀ ਹੈ। ਨਲਪਰੀ ਵ ਕੱਠਾ ਹੋ ਕੇ ਪਹਿੰਦਾ ਹੈ ਕ੍ਰਿਕਟ ਮੈਚ ਦੇਖਲੋ ਟੀ ਵੀ
ਹਾਂ ਪਿਕਚਰ ਤੇ ਹਰ ਇੱਕ ਚੀਜ਼ ਦਿਸਦੀ ਹੈ ਨਾ ਟੀਵੀ ਚ। ਮੋਬਾਇਲ ਚ ਕੁਛ ਇਹ ਨੀ ਮੋਬਾਇਲ ਚ ਬੜਾ ਬਰੀਕ ਦੇਖਣਾ ਪੈਂਦਾ। ਤੇ ਫਿਰ ਉਹ ਬਰੀ।
ਉਹ ਬਸ ਠੀਕ ਹੈ ਆਪਣੇ ਜਗ੍ਹਾ ਤੇ ਪਰ ਜਿਸ ਤਰ੍ਹਾਂ ਕਿਧਰ ਬਾਹਰ ਹੋ। ਫਿਰ ਟੀ ਵੀ ਨੀ ਦੇਖ ਸਕਦੇ ਤਾਂ ਹਰ ਜਗ੍ਹਾ। ਨਹੀਂ ਲੈ ਕੇ ਚਾਹ ਸਕਦੇ ਮੋਬਾਈਲ ਵੀ ਚਲਾ
ਹਾਂ ਕਿਤੇ ਬਾਹਰ ਜਾਈਏ ਤਾਂ ਮੋਬਾਇਲ ਹੀ ਫਿਰ ਟੀ ਵੀ ਥੋੜ੍ਹੀ ਬਾਹਰ ਕਿਤੇ ਜਾ
ਹਾਂ ਟੀ ਵੀ ਹਾਂ ਸਹੀ ਕ ਕਿ ਬਸ ਖੇਡ ਜਵਾਕ ਬਹਾਰ ਨੇ
ਹਾਂ ਹੋਰ
ਕੁਛ ਨੇ ਬਸ ਹਣੇ ਰੋਟੀ ਬਣਾ ਕੇ ਹਟੀਆਂ ਮੈਂ ਕਿਹਾ ਬ ਨਹੀਂ ਸਾਡੀ ਲੇਟ ਰੋਟੀ ਹੁੰਦੀ ਹੈ
ਅੱਛਾ ਅਸੀਂ ਵੀ ਹੁਣ ਬਣਾਏ ਛੋਲੇ ਤੇ ਚਣ ਚਾਵਲ ਬਣਾਏਨ।
ਅੱਛਾ ਛੋਲੇ ਕਿਸ ਤਰਾਂ ਬਣਾਂਦੇ ਓ ਤੁਸੀਂ।
ਪਿਆਜ ਟਮਾਟਰ ਅਦਰਕ ਲਸਣ ਦੀ ਪੇਸਟ ਬਣਾ ਕੇ ਨਾ
ਅੱਛਾ ਕੱਠੀ ਪੇਸ਼ਟ ਕੇ ਵੱਖਰੀ--ਵੱਖਰੀ
ਨਹੀਂ ਨਹੀਂ ਪਹਿਲੇ ਪਿਆਜ ਪਿਆਜ ਮਿਕਸਰ ਕਰਕੇ ਲਾਲ ਕਰ ਲੈਣੇ ਆਾਂ ਫਿਰ ਅਦਰਕ ਲਸਣ ਲਾਲ ਜੇ ਕਰਕੇ ਫਿਰ ਟਮਾਟਰ ਪਾ ਕੇ ਮਸਾਲੇ ਪਾ ਦੇਣੇ ਆ ਤੇ ਉੱਤੇ ਛੋਲੇ ਹੋਰ ਪਾ ਦੇਣੇ ਆ
ਮੈਂ ਉਹੀ ਆਖਿਆ ਮੈਨੂੰ ਤੁਹਾਡੇ ਤੁਹਾਡੇ ਛੋਲੇ ਬੜੇ। ਪਸੰਦ ਨੇ ਮੈਂ ਕਿਹਾ ਚਲੋ ਮੈਂ ਰੈਸਪੀ ਪੁੱਛਾਂ ਤੁਹਾਡੇ ਤੋਂ।
ਹਾਂ। ਮਸਾਲੇ ਚ ਮਤਲਬ ਮੇਰਾ ਧਨੀਆ ਕੁੱਟਵਾ ਧਨੀਆ ਲਾਲ ਮਿਰਚਾਂ ਹਲਦੀ। ਏਹੀ ਥੋੜੇ ਸਾਬਤ ਮਸਾਲੇ ਪਾ ਲਿੱਤੇ। ਕਾਲੀਆਂ ਮਿਰਚਾਂ ਥੋੜੀਆਂ ਪੀਸਤੀਆਂ। ਛੋਲੇ ਮਸਾਲਾ ਹਾਂ ਰਾਤੀ ਸਵੇਰੇ। ਬ ਗੋਏ ਤੇ ਫ਼ੇਰ ਬਾਰਾਂ ਸਾਢੇ ਬਾਰਾਂ ਵਜੇ ਉਹ ਬਾਹਰ ਲਿਖਦੇ ਮਸਾਲਾ ਬਣਾ ਕੇ ਤੇ ਫਿਰ ਉਸੇ ਚ ਬਣਾ ਲਿੱਤੇ ਮੈਂ ਤੇ ਮੇਰਾ ਮੁੰਡਾ ਆਇਆ ਖਾਲੀ ਕੁੜੀ ਮੇਰੀ ਪਿਆਜ ਟਮਾਟਰ ਤੇ ਫੁਲਕੇ ਲੈ ਕੇ ਗਈ ਜੋਬ ਕਰਦੀ ਏ ਨਾ ਉਹ। ਉਹ ਡੱਬਾ ਲੈ ਕੇ ਗਈ ਤਾਂ ਉਸਨੇ ਪਿਆਜ ਟਮਾਟਰ ਲੈ ਗਈ ਫ਼ੇਰ ਉਸ ਤੋਂ ਬਾਦ ਅਸੀ ਛੋਲੇ ਬਣਾਏਨ। ਮੇਰੇ ਨਡੇ ਨੇ ਤੇ ਮੈਨੇ ਖਾਦੇ ਨੇ ਹੁਣ ਮੇਰਾ ਨਡਾ ਗਿਆ ਦੋਸਤਾਂ ਕੋਲ ਕੁੜੀ ਮੇਰੀ ਬੈਠੀ ਏ ਮੋਬਾਈਲ
ਅੱਛਾ।
ਕਰਦੀ ਪਈ ਏ ਇਧਰ ਉਧਰ ਦੀਆਂ ਗੱਲਾਂ।
ਅੱਛਾ।
ਹਾਂ--ਹਾਂ ਤੇ ਤੁਵਾਡੀ ਠੀਕ ਏ ਬੱਚੇ ਠੀਕ ਹਨ।
ਹਾਂ ਬੱਚੇ ਵੀ ਠੀਕ ਹਨ ਹਾਂ ਗੋਡੇ ਗੁਡੇ ਦੁਖਦੇ ਨੇ ਤੁਵਾਡੇ
ਹਜੇ ਤਾਂ ਨੀ ਦੁੱਖ ਦੇ ਅੱਗੋਂ ਨਾ ਦੁਖਣ ਹਜੇ ਤਾਂ ਨੀ ਦੁਖਦੇ ਪਏ ਅੱਗੇ ਨਾ ਦੁੱਖਣ ਹੋਰ ਵਾਹ ਵਾਹ। ਉਮਰ ਦੇ ਹਿਸਾਬ ਨਾਲ।
ਉਮਰ ਦੇ ਹਿਸਾਬ ਨਾਲ ਹੋਰ ਤੁਸੀਂ ਕਿਥੇ ਰਹਿੰਦੇ ਓ? ਤੁਸੀਂ ਕਿੱਥੇ ਓ ਹੁਣ ਕਿ ਇੱਧਰ ਇ ਉ ਆਪਣੇ